ਹੈਲੋ।
ਸਤਿ ਸ੍ਰੀ ਅਕਾਲ ਸਰ। ਹਾਂਜੀ ਕੀ ਹਾਲ-ਚਾਲ ਨੇ।
ਤੁਸੀ ਸਬ ਠੀਕ, ਠਾਕ।
ਹਾਂਜੀ, ਵਧੀਆ ਜੀ, ਠੀਕ ਆ ਵਧੀਆ, ਹੋਰ ਸੁਣਾਓ ਕੀ ਕਰਦੇ?
ਬਸ ਆਪਣਾ ਬੇਠੈ ਸੀ, ਆਪਣਾ ਬੋਰਿੰਗ, ਬੋਰ ਹੋ ਰਹੇ ਸੀ। ਫਿਰ ਮੈਂ ਸੋਚਿਆ ਚਲੋ ਤਾਨੂੰ
ਹਾਂਜੀ, ਹਾਂ ਸਵੇਰ ਦਾ ਰੋਟੀ ਪਾਣੀ ਕਰ ਲਿਆ?
ਹਾਂਜੀ, ਹਾਂਜੀ ਰੋਟੀ ਪਾਣੀ ਖਾ ਲਿਆ, ਨਾਸ਼ਤਾ ਕਰ ਲਿਆ, ਤੁਸੀ ਦੱਸੋ ਤੁਸੀ ਕਰਲਿਆ ਨਾਸ਼ਤਾ?
ਹਾਂਜੀ, ਹਾਂਜੀ ਅਸੀਂ ਕਰ ਲਿਆ। ਹੋਰ ਤੁਸੀਂ
ਹਾਂਜੀ, ਹਾਂਜੀ ਕਰਲਿਆ ਬਸ, ਬਸ ਚਾਅ ਦੇ ਨਾਲ ਆਪਣਾ ਰਸ ਸੀ, ਨਾਲ ਬਿਸਕਿਟ ਸੀ।
ਅੱਛਾ, ਅੱਛਾ ਮਤਲਬ ਤੁਸੀਂ ਰੋਟੀ ਵਗੈਰਾ ਸਵੇਰ ਦੇ ਟਾਈਮ ਨਹੀਂ ਜੇ ਖਾਂਦੇ?
ਨਹੀਂ, ਨਹੀਂ ਰੋਟੀ ਨੀ ਸਵੇਰ ਦੇ ਟਾਈਮ ਖਾਈ ਦੀ ਆਪਣਾ, ਬਸ ਮੈਂ ਹਲਕਾ, ਫੁਲਕਾ ਚਾਅ ਨਾਸ਼ਤਾ ਕਰ ਲੀ ਦਾ ਸਵੇਰੇ ਬਸ
ਹਾਂਜੀ।
ਹਾਂਜੀ ਹੋਰ, ਤੁਸੀਂ ਦੱਸੋ ਤੁਸੀਂ ਕੀ ਖਾਧਾ ਜੇ?
ਠੀਕ ਐ ਜੀ, ਹੋਰ ਸੁਣਾਓ?
ਹੋਰ ਸਭ ਵਧੀਆ। ਤੁਸੀਂ ਦਸੋ, ਤੁਸੀਂ ਕੀ ਖਾਧਾ ਨਾਸ਼ਤੇ ਚ ਅਜ?
ਹ ਹਾਂਜੀ ਅਸੀਂ ਅ ਭਰਥੇ ਦੇ ਨਾਲ, ਰੋਟੀ ਖਾ ਪਰੋਂਠੀਆਂ ਖਾਧੀਆਂ ਸੀ।
ਅੱਛਾ ਜੀ।
ਹਾਂਜੀ। ਭੜਥਾ ਬਣਾਇਆ ਸੀ, ਦੀਦੀ ਆਏ ਨਾ ਆਪਣੇ, ਛੁੱਟੀਆਂ ਕੱਟਨ ਬੱਚਿਆਂ ਦੇ ਨਾਲ ਆਏ ਅ ਪੇਕੇ। ਫਿਰ ਬੱਚਿਆਂ ਫੇਰ ਨਾਨੀ ਫਿਰ ਬਣਾ ਰਹੀ ਹੈ ਸਭ ਕੁਛ।
ਅੱਛਾ ਜੀ।
ਹਾਂਜੀ, ਹਾਂ
ਹੋਰ, ਹੋਰ ਦੱਸੋ?
ਬਸ ਜੀ ਠੀਕ, ਬਸ ਜੀ ਠੀਕ ਠਾਕ, ਹੋਰ ਤੁਸੀਂ ਸੁਣਾਓ, ਤੁਹਾਡੀ ਫੈਮਿਲੀ 'ਚ ਹੈਂ
ਸਾਡੇ ਫੈਮਿਲੀ ਤੇ ਆਪਣਾ ਮੰਮਾ -ਪਾਪਾ ਵਾ, ਬ੍ਰਦਰ ਆ, ਸਿਸਟਰ ਆ, ਮੇਰੀ ਵਾਈਫ ਆ।
ਹਾਂਜੀ, ਠੀਕ ਹੈ ਜੀ। ਨਾ ਤੇ ਓਧਰ ਅੱਛਾ ਜੀ।
ਹਾਂਜੀ ਉਹ ਹੋ ਗਿਆ ਆਪਣਾ ਅੱਜ ਕਿ ਉਹ ਬਾਰਵਾਂ ਮਹੀਨਾ ਅੱਜ ਉਨੂੰ ਲੱਗ ਗਿਆ ਜੀ। ਹਾਂਜੀ। ਹੋਰ ਤੁਸੀਂ ਦੱਸੋ, ਤੁਹਾਡੇ ਫੈਮਿਲੀ ਚ ਕੌਣ- ਕੌਣ?
ਹਾਂਜੀ, ਹਾਡੀ ਫੈਮਿਲੀ ਵਿੱਚ ਵੀ ਮੇਰੇ ਬੱਚੇ ਨੇ, ਮੇਰੇ ਹਸਬੈਂਡ-
ਅੱਛਾ ਜੀ।
ਹਾਂਜੀ, ਸਾਸ ਨੇ ਮੇਰੀ।
ਅੱਛਾ ਜੀ। ਹੋਰ ਤੁਸੀ ਐਦਕੀ ਗਰਮੀਂ ਦੀ ਛੁੱਟੀਆਂ ਚ ਬੱਚ ਚਿਆ ਨੂੰ ਘੁਮਾਣ ਫ਼ਿਰਾਣ ਲੈ ਕੇ ਗਏ?
ਹਾਂਜੀ 'ਹਾਂਜੀ ਗਏ ਸੀ ਅਸੀਂ, ਅਸੀਂ ਕਸ਼ਮੀਰ ਗਏ ਸੀ। ਡਲਹੌਜੀ ਵੀ ਹੋਕੇ ਆਏ ਹਾਂ ਅਸੀਂ ਨਾਲ
ਕਸ਼ਮੀਰ ਵੈਸੇ ਬਹੁਤ ਬਿਊਟੀਫੁਲ ਜਗ੍ਹਾ ਹੈਗੀ ਹਨਾ।
ਜੀ- ਜੀ।
ਹਾਂਜੀ, ਕਹਿੰਦੇ ਨਾ ਕਸ਼ਮੀਰ, ਜੰਨਤ ਦਾ ਨਜ਼ਾਰਾ ਹੈਗਾ।
ਜੰਨਤ ਦਾ ਨਜ਼ਾਰਾ, ਬਿਲਕੁਲ ਕਸ਼ਮੀਰ, ਸਹੀ ਗੱਲ ਆ।
ਅੱਛਾ ਜੀ।
ਵਧੀਆ ਜਗ੍ਹਾ ਹੈ, ਮਾਇੰਡ ਫਰੈਸ਼ ਹੋ ਜੰਦਾ ਹੈ ਨਾਂ। ਜਾਓ ਤੇ ਫੇਰੇ ਮ ਵਧੀਆ ਲੱਗਦਾ ਨਾ, ਘਰੋਂ ਜਾਓ ਟੈਂਸ਼ਨ
ਹਾਂਜੀ, ਹਾਂਜੀ। ਹਾਂਜੀ ਇਹ ਤੇ ਹੈ, ਮਾਇੰਡ ਫਰੈਸ਼ ਹੋ ਜਾਂਦਾ ਆਪਣਾ, ਹਨਾ।
ਹਾਂਜੀ। ਹੋਰ ਤੁਸੀ ਨਹੀਂ ਗਏ, ਆਪਣੀ ਵੋਟੀ ਘਰਦੀ ਨੂੰ ਲੈ ਕੇ ਨਾਲੇ, ਘੁੰਮਣ ਫਿਰਨ? ਉਹ ਆਪਣੇ ਪੇਕੇ ਵਗੈਰਾ, ਕਿਤੇ ਨੀ ਗਏ?
ਆਪਣਾ ਨਹੀਂ-ਨਹੀਂ, ਯ ਪੇਕੇ ਦੇ ਨਹੀਂ ਇਸ ਵਾਰ ਗਏ। ਇਸ ਵਾਰ ਅਸੀਂ, ਘੁੰਮਣ ਫਿਰਨ ਗਏ ਸੀ। ਇਹ ਇੱਧਰ ਗਏ ਸੀ, ਰਿਸ਼ੀਕੇਸ਼ ਵਾਲ ਨੂੰ ਗਏ ਸੀ ਦੋਨੇ।
ਕਿਧਰ? ਰਿਸ਼ੀਕੇਸ਼ ਅੱਛਾ, ਰਿਸ਼ੀਕੇਸ਼ ਗਏ ਸੀ।
ਹਾਂਜੀ, ਰਿਸ਼ੀਕੇਸ਼ ਵਾਲ ਨੂੰ ਹੀ ਗਏ ਅਹੀ, ਉੱਧਰ ਬਹੁਤ ਇੰਜੋਏਮੈਂਟ ਕਰਕੇ ਆਏ ਆਪਾਂ।
ਕਿੱਥੇ ਪੈਂਦਾ?
ਹਾਂਜੀ?
ਹਰਿਦੁਆਰ ਵਾਲੀ ਸਾਈਡ ਤੇ ਪੈਂਦਾ ਨਾ, ਰਿਸ਼ੀਕੇਸ਼?
ਹਾਂਜੀ, ਹਾਂਜੀ।
ਠੀਕ ਹੈ ਜੀ।
ਆਹ ਸਾਡਾ ਮਤਲ ਕੀ ਇਹ ਹੁੰਦਾ ਵਾ, ਇੱਕ ਮਹੀਨੇ ਦਾ ਪੂਰਾ ਟ੍ਰਿਪ ਹੁੰਦਾ ਵਾ। ਅਹੀ ਉਥੇ ਰੈਂਟ ਤੇ ਕਮਰਾ ਲੈ ਲਈਦਾ ਵਾ, ਰੂਮ।
ਅੱਛਾ।
ਹਾਂਜੀ, ਉੱਥੇ ਰੈਂਟ ਤੇ ਰੂਮ ਲੈ ਕੇ, ਘਰੋਂ ਸਾਰਾ ਸੌਦਾ ਪਾਣੀ ਲੈ-ਲੂ ਕੇ ਉੱਥੇ ਇੱਕ ਮਹੀਨਾ ਇੰਜੋਏਮੈਂਟ ਕਰ ਲਈ ਦੀ, 'ਹ ਮਾਇੰਡ ਫਰੈਸ਼ ਹੋ ਜਾਂਦਾ।
ਅੱਛਾ, ਕਿੰਨਾ ਕੁ ਖਰਚਾ ਆਉਂਦਾ, ਇੱਕ ਮਹੀਨਾ ਜਿਸ ਤਰ੍ਹਾਂ ਤੁਸੀਂ ਲੈਂਦੇ, ਇੱਕ ਮਹੀਨੇ ਦਾ ਪੂਰਾ ਕਮਰਾ ਲੈਂਦੇ ਕਿਰਾਏ ਤੇ?
ਆਪਣਾ ਮਤਲਬ ਕਿ ਟੋਟਲ ਸਾਰਾ ਖਰਚਾ ਪਾਣੀ ਕਰਕੇ, ਤੀਹ ਵੀਹ, ਪੱਚੀ-ਤੀਹ ਹਜ਼ਾਰ ਰੁਪਇਆ ਲੱਗ ਜਾਂਦਾ ਜੀ। ਨਹੀ ਤੇ ਤੁਹਾਨੂੰ ਪਤਾ, ਅਜ ਕਲ ਹੋਟਲਾ ਦੇ ਰੈਂਟ- ਕਿਨੇ ਮਹਿਗੇ, ਹਣਾ।
ਹਾਂਜੀ -ਹਾਂਜੀ, ਦੋ- ਦੋ, ਤਿੰਨ- ਤਿੰਨ ਹਜ਼ਾਰ ਰੁਪਆ ਦੇ ਰੈਟ ਹੀ ਆ।
ਹਾਂਜੀ ਤੇ ਇਸ ਕਰਕੇ ਆਪਾ ਮਤਲਬ ਕਿ, ਆਪ ਪੂਰੀ ਫੈਮਿਲੀ ਜਾਦੀ ਹੈ। ਆਪਾ ਚਲ ਜਾ ਕੇ ਤੇ ਰੂਮ ਲਲੀਦਾ ਹੈ, ਰੈਂਟ ਤੇ। ਆਪਾ ਕਰਕੇ ਇੰਜੋਏਮੈਟ, ਆਪਾ ਇਕ ਮੰਥ ਪੂਰਾ ਰਹਿ ਹੀਦਾ ਉਥੇ।
ਅਛਾ ਰਿਸ਼ੀਕੇਸ਼ ਹੀ ਰਹਿਦੇ, ਕਿ ਅਗੇ ਪਿੱਛੇ ਵੀ ਕਿਤੇ ਜਾਦੇ ਜੇ? ਅਛਾ ਰਿਸ਼ੀਕੇਸ਼ ਤੋ ਇਲਾਵਾ, ਹੋਰ- ਹੋਰ ਕਿਹੜੀ ਜ੍ਹਗਾਂ ਦੇਖ ਕੇ ਆਏ ਜੇ?
ਮਨਾਲੀ ਹੋ ਕੇ ਆਏ ਆਪਾ, ਆਪਣਾ ਅਹ ਆਪਣਾ ਕੀ ਕਹਿਦੇ ੳਨੂੰ, ਮਨੀਕਰਨ ਸਾਹਿਬ ਹੋ ਕੇ ਆਏ ਆਪਾ। ਅਨੰਦਪੁਰ ਵਾਲੀ ਸਾਈਡ, ਵਾਲੀ ਸਾਈਡ ਦੇ ਗ
ਠੀਕ ਹੈ। ਤੁਹੀਂ ਮਤਲਬ ਆਪਣੇ ਫੈਮਲੀ ਦੇ ਨਾਲ ਜਾਦੇ, ਕਿ ਯਾਰਾਂ ਦੋਸਤਾਂ ਨਾਲ ਹੀ ਮਤਲਬ ਜਾਦੇ ਕੈਂਪਿੰਗ?
ਨਹੀ-ਨਹੀ, ਯਾਰਾਂ ਦੋਸਤਾਂ ਨਾਲ ਵੀ ਜਾਈਦੀ ਆ, ਕੈਂਪਿੰਗ ਕਰਨ। ਕਿਓਂਕਿ ਤੁਆਨੂੰ ਪਤਾ ਯਾਰਾਂ ਦੋਸਤਾਂ ਨਾਲ ਜਾਦਾ ਇੰਜੋਏਮੈਂਟ ਈ ਵੱਖਰਾ ਵਾ। ਕੀ ਫੈਮਲੀ ਨੂੰ ਵੀ ਟੈਮ ਦੇਨਾ ਪੈਂਦਾ ਵਾ। ਫੈਮਲੀ ਨੂੰ ਵੀ ਥੋੜਾ ਬੋਤਾ ਲੈ ਕੇ ਜਾਨਾ ਪੈਂਦਾ ਵਾ, ਹਨਾ। ਹਰ ਟਾਈਮ ਯਾਰਾਂ ਦੋਸਤਾਂ ਨਾਲ ਤੇ ਜਾਏਆ ਨੀ ਜਾਂਦਾ ਫੈਮਿਲੀ ਨਾਲ ਨੂੰ ਵੀ ਲੈ ਕੇ ਜਾਨਾ ਪੈਂਦਾ ਬੰਦਾ
ਹਾਂਜੀ, ਹੋਰ ਤੁਸੀਂ ਏ ਦੱਸੋ ਤੁਆਨੂੰ ਕਿ ਕੈਂਪਿੰਗ ਕੂਪਿੰਗ ਕਰਨ ਦਾ ਸ਼ੋਕ ਹੈਗਾ।
ਨਈਂ ਅਸੀਂ ਆਪਨੀ ਫੈਮਿਲੀ ਦੇ ਨਾਲ ਈ ਜਾਈਦਾ ਬਸ ਕੈਂਪਿੰਗ ਸਾਡੀ ਕਿੱਥੇ ਹੋਨੀ ਆ। ਘਰਦੇਆਂ ਨਾਲ ਜਾਈਦਾ। ਗੱਡੀਆਂ ਚ ਬੈ ਕੇ ਜਾਈਦਾ ਗੱਡੀਆਂ ਚ ਬੈ ਕੇ ਆ ਜਾਈਦਾ ਜਿੱਥੇ ਲੈ ਜਾਨਗੇ ਓਥੇ ਸਟੇਅ ਕਰ ਦਈਦਾ।
ਅੱਛਾ-ਅੱਛਾ-ਅੱਛਾ ਚਲੋ ਵਦੀਆ ਜੀ।
ਹਾਂਜੀ।
ਹਾਂਜੀ, ਹੋਰ ਸਬ ਵਦੀਆ ਤੁਸੀ ਦੱਸੋ
ਕੰਪਲੀਟ ਹੋ ਗੇਆ ਕੇ ਮਤਲਬ ਅਗਲੇ ਸਾਲ ਆ ਜੇ।
ਹੈ ਏ ਤੇ ਮਲਕੀ ਡਿਵੈਲਪ ਮੰਥ ਕੰਪਲੀਟ ਹੋਏਆ ਪੱਚੀ ਤਰੀਕ ਮਤਲਬ ਕੀ ਪੱਚੀ ਜੁਲਾਈ ਨੂੰ ਓਦਾ ਬਰਡੇ ਹੈਗਾ। ਫੇਰ ਸਾਲ ਦਾ ਕੰਪਲੀਟ ਹੋ ਜਾਨਾ ਏਨੇ।
ਅੱਛਾ ਜੀ ਠੀਕ ਐ ਓਕੇ ਓ ਵੀ ਤੁਰਦਾ ਫਿਰਦਾ ਹੋਏਗਾ ਹਨਾ।
ਹਾਂਜੀ-ਹਾਂਜੀ ਅਜੇ ਤੇ ਥੋੜਾ ਬੋਤਾ ਰਿੜਨਾ ਸਟਾਟ ਹੋਏਆ।
ਤੁਸੀਂ ਕੋਈ ਐਕਟੀਵਿਟੀ ਵਗੈਰਾ ਸਿਖਾਂਦੇ ਓੰ ਆਪਨੇ ਬੱਚੇ ਨੂੰ ਥੋੜੀ ਬੋਤ।
ਹਾਂਜੀ-ਹਾਂਜੀ। ਆਪਨਾ ਥੋੜਾ ਬੋਤਾ ਮਤਲਬ ਕੀ ਓਨੂੰ ਜੋ ਵੀ ਸਿਖਾਈ ਦਾ ਥੋੜਾ ਬੋਤਾ ਕਰ ਲੈ ਬੰਦਾ ਕਿਸੇ ਟਾਈਮ ਨੂੰ ਕੇਦਾ ਕਲੈਪਿੰਗ ਕਰ, ਜਿਦਾਂ ਉਹਨਾ ਨੂੰ ਕਹਿਦੇ ਯਾਰ, ਜੈ ਬੋਲੇ, ਕਰਦੋ ਵਾਹਿਗੁਰੂ ਜੀ ਕਰਦੋ, ਕਰਦੇਨ ਦਾ
ਹਾਂਜੀ, ਬੋਲੇ ਜੈ ਬੋਲੇ, ਕਹਿ ਦੀਏ ਤੇ ਕਲੈੰਪਿਕ ਕਰਦਾ ਜੈ ਬੋਲੇ, ਮੁੜਕੇ ਜਿਦਾਂ ਆਪਣੇ
ਹਾਂਜੀ। ਹੈਲੋ ਹੈਲੋ ਭਾਅ ਜੀ ਤੁਹਾਡੀ ਅਵਾਜ ਆ, ਆ ਨਹੀ ਰਹੀ, ਅਵਾਜ਼ ਬੰਦ ਜੀ ਹੋਗੀ ਐ। ਹੈਲੋ ਹੈਲੋ- ਹੈਲੋ। ਅਵਾਜ਼ ਨਹੀ ਜੇ ਆ ਰਹੀ ਭਾਜੀ ਤੁਹਾਡੀ, ਅਵਾਜ ਨੈਟਵਰਕ ਵਿਚ ਆਓ ਤੁਸੀ ਥੋੜਾ ਜਾ। ਹਾਂਜੀ, ਹੁਣ ਆਈ ਅਵਾਜ਼ ਤੁਹਾਡੀ ਨੈਟਵਰਕ'ਚ ਆਓ ਥੋੜਾ।
ਉਹ ਨੈਟਵਰਕ, ਹੁਣ ਠੀਕ ਐ ਨੈਟਵਰਕ ਜੀ?
ਹਾਂਜੀ-ਹਾਂਜੀ, ਹੁਣ ਠੀਕ ਹੈ ਜੀ।
ਹਾਂਜੀ-ਹਾਂਜੀ।
ਹਾਂਜੀ, ਕੀ ਕਹਿ ਰਹੇ ਸੀ ਤੁਸੀਂ, ਅਪਣੇ ਬੱਚੇ ਬਾਰੇ?
ਜਿੱਦਾਂ ਕਿ ਇਹਨੂੰ ਕਹੀਦਾ ਸੀ ਨਾ ਜੈ ਬੋਲੇ ਕਰਦੋ, ਜੈ ਬੋਲੇ ਜਿੱਦਾਂ ਆਪਾਂ ਆਰਤੀ ਕਰੀ ਕਲੈਂਪੇ ਕਰਦਾ ਵਾ ਉਹ, ਮਤਲਬ ਕਿ ਥੋੜੇ-ਬਹੁਤੇ ਉਹਨੂੰ ਚੀਜ਼ਾਂ ਜਾਚ ਸਿਖਾਈ ਕਿ ਏ ਹੌਲੀ-ਹੌਲੀ ਤਾਂ ਉਹ, ਓਦਾਂ ਕਰਨ ਲੱਗ ਪੈਂਦਾ।
ਠੀਕ ਏ ਜੀ।
ਹਾਂਜੀ-ਹਾਂਜੀ ਤੁਹਾਨੂੰ ਪਤਾ ਹੌਲੀ-ਹੌਲੀ ਜਾਚ ਆਈ, ਸਿਖਾਵਾਂਗੇ ਤੇ ਫੇਰ ਈ ਸਿੱਖੇਗਾ।
ਹਾਂਜੀ-ਹਾਂਜੀ ਕੋਈ ਗੁੱਡ ਹੈਬਿਟ ਵਗੈਰਾ ਵੀ ਏਨਾਂ ਨੂੰ ਬੱਚਿਆਂ ਨੂੰ ਥੋੜ੍ਹੀ ਜੇਈ ਸਿਖਾਓ। ਜੇੜੀ ਚੰਗੀ ਆਦਤਾਂ ਹੁੰਦੀਆਂ ਓਦੇ ਚ ਤੁਸੀਂ ਕੀ ਓੌ
ਹਾਂਜੀ-ਹਾਂਜੀ ਏ ਤੇ ਹੈਗਾ ਬੱਚੇ ਨੂੰ ਥੋੜੀ-ਬੋਹਤੀ ਆਪਣਾ ਗੁਡ ਹੈਬਿਟਸ ਵੀ ਸਿਖਾਣੀ ਚਾਇਦੀ ਐ। ਕਿਉਂਕਿ ਅੱਜ-ਕਲ ਦੇ ਬੱਚੇ ਤਾਨੂੰ ਪਤਾ ਵਾ ਆਪਾ ਫੋਨਾ ਚ ਈ ਵੜੇ ਰੈੰਦੇ ਇੰਸਟਾਗ੍ਰਾਮ ਚਲਾ ਲੈਂਦੇ ਵੀ
ਹਾਂਜੀ ਅੱਜ-ਕੱਲ ਛੋਟੇ-ਛੋਟੇ ਬੱਚਿਆਂ ਨੂੰ ਵੀ ਏ ਚਸ ਹਾਂ ਬੋਹਤ ਹੈਗਾ ਫ ਜਿਸ ਤਰ੍ਹਾਂ ਕਿ ਅੱਜ-ਕੱਲ ਜੇੜੀ ਪੀੜ੍ਹੀ ਏ ਨਾ ਆਂ ਕਿਦਾਂ ਦੀ ਏ।
ਹਾਂਜੀ-ਹਾਂਜੀ ਅੱਜ ਆਹ ਜੇੜੀ ਨਵੀਂ ਜਨਰੇਸ਼ਨ ਆਣ ਦੀ ਨਾ ਜਰਾ ਫੋਨ ਦੇ ਵਿੱਚ ਈ ਹੈਗੀ ਆ ਜੇ ਆਪਾਂ ਫੋਨ ਦੇ ਵਿੱਚ ਰੋਟ ਜਿੱਦਾਂ ਰੋਟੀ-ਪਾਨੀ ਵੀ ਏਨਾਂ ਨੇ ਖਾਣਾ ਫੋਨ ਦੇ ਵਿੱਚ ਅ ਚਲਾਈ ਜਾਣਾ ਨਾਲ-ਨਾਲ ਰੋਟੀ-ਪਾਨੀ ਖਾਈ ਜਾਣਾ ਹੈਨਾਂ। ਤੇ ਓ ਤਾਨੂੰ ਕੀ ਲੱਗਦਾ ਕੀ ਆਪਣਾ ਚੰਗੀ ਆਦਤਾਂ ਹੈਗੀ ਐਂ।
ਨਈ-ਨਈ ਓ ਤੇ ਮਾੜੀ ਆਦਤ ਈ ਹੈਗੀ ਆ ਕੰਮ ਪਾਏ ਚਾਹੇ ਫੋਨ ਦੇ ਇਚ ਕੋਈ ਵੀ ਹੋ ਹਰ ਇੱਕ ਚੀਜ਼ ਦਾ ਮਾੜਾ। ਲਾੰਗਦੀ ਫੋਨ ਵੇਖੀ ਜਾਓ ਇਅਰ ਫੋਨ ਖੋ ਲੋ ਫੇਰ ਅ ਏਅਰ ਸਾਰਾ ਦਿਨ ਬਲੋਗ ਦੇਖੀ ਜਾਣੇ।
ਹਾਂਜੀ-ਹਾਂਜੀ ਏ ਤੇ ਹੈਗਾ ਵਾ ਓਨਾਂ ਨੇ ਸ਼ੌਂਕ ਪੈ ਜਾਂਦਾ ਕਿ ਅਸੀਂ ਵੀ ਬਲੋਗ ਬਣਾਈਏ ਹਨਾ ਜਿੱਦਾਂ ਜੋ-ਜੋ ਵੇਖਦੇ ਵੀ ਬੱਚੇ ਕੈਂਦੇ ਅਸੀਂ ਵੀ ਏਨਾ ਐ ਕੁਛ ਕਰਨਾ। ਰੀਲਾ ਬਣਾ ਲਿਆ ਆਪਣਾ ਹਨਾ ਬਲੋਕ ਬਣਾਣੇ ਸਟਾਰਟ ਕਾਰਤੇ।
ਹਾਂਜੀ-ਹਾਂਜੀ, ਠੀਕ। ਏ ਜਦ ਜਮਾਨਾ ਜੋ-ਜੋ ਸਖਾਓ
ਹਾਂਜੀ-ਹਾਂਜੀ ਏ ਮਤਲਬ ਕਿ ਏ ਗ਼ਲਤ ਚੀਜ਼ਾਂ ਹੈਗੀਆਂ ਨੇ ਜੇੜੀ ਬੱਚਿਆਂ ਵਾਸਤੇ ਗ਼ਲਤ ਹੈਗੀਐ। ਕਿ ਅਪਣਾ ਅਸ਼ ਕਿਉਂਕਿ ਐ ਛੋਟੇ ਹੈਗੇ ਜਿਲੇ ਵੱਡੇ ਹੋਣਗੇ ਚਲੋ ਗੱਲ ਹੋਰ ਐ ਹੈਨਾ ਛੋਟੇ-ਛੋਟੇ ਬੱਚੇ ਅੱਜ-ਕੱਲ ਫੋਨਾਂ ਦੇ ਵਿੱਚ ਰੁੱਝੇ ਪਏ ਆ। ਅੱਖਾਂ ਖ਼ਰਾਬ ਹੋ ਜਾਂਦੇ ਆ ਜਿਵੇਂ ਓਨਾਂ ਦੀਆਂ ਆਈਸ ਵੀਕ ਹੋ ਜਾਂਦੀ ਐ ਹਨਾ। ਜਾਦਾ ਓ ਫੋਨ ਦੇ ਵਿੱਚ ਈ ਰੁਝੇ ਹੁੰਦੇ ਆ ਆਪਣਾ ਰੋਟੀ -ਪਾਨੀ ਮਤਲਬ ਕੀ ਫੋਨ ਤੇ ਫੋਨ ਕਰਕੇ ਰੋਟੀ-ਪਾਨੀ ਖਾਣਾ ਛੱਡ ਦਿੰਦੇ ਆ।
ਹਾਂਜੀ। ਚਲੋ ਠੀਕ ਐ ਵੀਰ ਜੀ ਫੇਰ ਅਸੀਂ ਦੋਬਾਰਾ ਕੋਲ ਨਾਲ ਜੁੜਾਂਗੇ ਜੀ ਠੀਕ ਐ।
ਹਾਂਜੀ ਠੀਕ। ਕੇਥੀ